ਹੈਲੋ।
ਹੈਲੋ।
ਹਾਂਜੀ, ਸਸ੍ਰੀ ਅਕਾਲ ਜੀ।
ਹਾਂਜੀ ਸਸ਼੍ਰੀ ਅਕਾਲ। ਹੈਲੋ। ਹੈਲੋ, ਆਵਾਜ਼ ਨਹੀਂ ਆਂਦੀ ਪਈ। ਹੈਲੋ। ਹੈਲੋ।
ਮੈਂ ਕਿਹਾ ਆਵਾਜ਼ ਘੱਟ ਆ ਰਹੀ ਏ ਕਿ?
ਨਹੀਂ-ਨਹੀਂ ਹੁਣ ਆ ਰਹੀ ਏ, ਉਹ ਨਾ ਆਈ ਨੀ ਪਹਿਲਾਂ ਹੁਣ ਆਈ ਏ।
ਅੱਛ, ਅੱਛਾ, ਉਹ ਨੈਟਵਰਕ ਇਸ਼ੂ ਹੋਏਗਾ ਕੋਈ ਨਾ ਕੋਈ।
ਹਾਂਜੀ-ਹਾਂਜੀ, ਉਹ ਮੀਂਹ ਵੀ ਪੈ ਰਿਹਾ ਨਾ, ਤਾਂ ਕਰਕੇ ਮੇਰੇ ਖਿਆਲ ਹੋਣਾ ਏ।
ਮੀਂਹ ਤੇ ਬਸ ਪੁੱਛੋ ਨਾ, ਦੋ ਦਿਨ ਤੇ ਕੁੱਛ ਠੀਕ ਸੀ ਮੌਸ ਹੁਣ ਤੇ ਇੰਨੀ ਗਰਮੀ ਹੋਈ ਪਈ ਐ, ਕੁੱਛ ਪਤਾ ਈ ਨਹੀਂ ਲੱਗ ਰਿਹਾ ਇੰਨੀ ਗਰਮੀ ਬਰਦਾਸ਼ਤ ਤੋਂ ਬਾਹਰ ਹੋਈ ਪੀ ਐ।
ਨਹੀਂ, ਅੱਛਾ ਇੱਥੇ ਤਾਂ ਉਹਨੇੇ ਹ, ਹਨੇਰੀ ਆਈ ਸੀ ਬਹੁਤ ਵ
ਕਿਵੇਂ ਦਾ ਏ ਮੌਸਮ?
ਇੱਥੇ ਤਾਂ ਨੇ ਬਹੁਤ ਜ਼ਿਆਦਾ ਤੇਜ਼ ਹਨੇਰੀ ਆਈ ਸੀ ਹੁਨੇ। ਹੁਣੇ ਈ ਮਤਲਬ, ਇੱਕ ਘੰਟਾ ਹੋਗਿਆ।
ਅੱਛਾ!
ਹਾਂਜੀ-ਹਾਂਜੀ, ਕੈਂਟਾ ਕ ਹੋਗਿਆ।
ਅੱਛਾ ਘੰਟਾ ਹੋਗਿਆ? ਅੱਛਾ। ਹੰ ਅੱਛਾ ਜੀ, ਨਾ ਇੱਥੇ ਤਾ ਕੋਈ ਨੀ ਬਹੁਤ ਗਰਮੀ ਪੈ ਰਹੀ ਏ, ਬਹੁਤ। ਬਹੁਤ ਜ਼ਿਆਦਾ ਗਰਮੀ ਪੈ ਰਹੀ ਐ, ਵੀਰ ਜੀ।
ਅੱਛਾ, ਅੱਛਾ ਪਹਿਲਾ ਉੱਥੇ ਉਹ ਪੈ ਰਿਹਾ ਸੀ ਮੀਂਹ, ਮੇਰੇ ਸੁਪਨੇ'ਚ ਆਇਆ ਸੀ, ਕਾਫੀ ਮੀਂਹ ਪੈ ਰਿਹਾ ਓਥੇ। ਹਾਂਜੀ ਵਧੀਆ, ਮੈਂ ਕਿਹਾ ਪਹਿਲੇ ਤੋਂ ਤਾ ਪੈ ਰਿਹਾ ਸੀ, ਮੇਰੇ ਸੁਣਨੇ'ਚ ਆਇਆ ਸੀ ਨਾ ਕਾਫੀ ਮੀਂਹ ਪੈ ਰਿਹਾ ਉੱਥੇ।
ਪਹਿਲੇ, ਹਾਂਜੀ-ਹਾਂਜੀ, ਹਾਂਜੀ-ਹਾਂਜੀ ਹੋਗਿਆ। ਹਫ਼ਤਾ ਕੁ ਹੋਗਿਆ, ਤਾ ਤੁਸੀਂ, ਹੁਣ ਤੇ, ਦੋ-ਤਿੰਨ ਦਿਨ ਹੋ ਗਏ ਕੋਈ ਨੀ ਆ ਰਹੀ ਬਹੋਤ ਬਹੁਤ ਗਰਮੀ ਹੋਈ ਪਈ ਏ, ਬਹੁਤ ਈ ਜ਼ਿਆਦਾ। ਏਸੀ ਵੀ ਕੰਮ ਨੀ ਕਰ ਰਹੇ ਏਦਾਂ, ਹਾਂਜੀ-ਹਾਂਜੀ। ਉਹ ਮੈਂ, ਪੁੱਛਣਾ ਸੀ ਤੁਹਾਡੇ ਕੋਲੋ ਤੁਸੀ, ਕੋਟ-ਪੈਂਟ ਦੀ ਸ਼ੋਪਿੰਗ ਕਿੱਥੋਂ ਕੀਤੀ ਸੀ? ਮੈਂ ਨਾ ਆਪਣੇ ਮੁੰਡੇ ਨੂੰ ਲੈਕੇ ਦੇਣਾ, ਆ ਵਿਆਹ ਏ। ਵਿਆਹ ਆਗਿਆ ਸਾਡੀ ਭੂਆ ਦੇ ਮੁੰਡੇ ਦਾ, ਤੇ ਉਹ ਪੁੱਛਣਾ ਸੀ ਤੁਹਾਡੇ ਕੋਲੋਂ ਤੁਸੀ ਪਾਇਆ ਸੀ ਨਾ ਉਹਦੇ, ਭਾਜੀ ਦੇ ਵਿਆਹ ਤੇ, ਤੇ ਬਹੁਤ ਸੋਹਣਾ ਲੱਗ ਰਿਹਾ ਸੀ ਤੁਹਾਡਾ।
ਅੱਛਾ-ਅੱਛਾ-ਅੱਛਾ।
ਹਾਂਜੀ-ਹਾਂਜੀ, ਤੇ ਤੁਸੀਂ ਉਹ ਕਿੱਥੋਂ ਲਿਆ ਸੀ ਵੀਰ ਜੀ?
ਮੈਂ ਔਨਲਾਈਨ ਮੰਗਾਇਆ ਸੀ।
ਔਨਲਾਈਨ ਮੰਗਵਾਇਆ ਸੀ? ਤੇ ਔਨਲਾਈਨ ਤੁਸੀਂ ਮਤਲਬ ਏਡਾ ਸ਼ੋਪਿੰਗ ਕਰ ਲੈਂਦੇ ਓ, ਔਨਲਾਈਨ ਤੇ ਟਰਸਟ ਹੈਗਾ?
ਹਾਂਜੀ-ਹਾਂਜੀ, ਔਨਲਾਈਨ ਜਿਵੇਂ ਮਤਲਬ ਐ ਹੋਗਿਆ ਨਾ ਅਪਣਾ ਮੀਸ਼ੋ ਹੋਗਿਆ। ਨਾਲੇ ਫਲੀਪ ਫਲੀਪਕਾਰਟ ਵੀ ਚੱਲਦਾ ਏ, ਐਮਾਜੋਨ ਐਦੇ 'ਚ ਕਰ ਲੈਂਨੇ ਆ। ਹਾਂਜੀ-ਹਾਂਜੀ, ਅੱਜ-ਕੱਲ ਜਿਵੇਂ ਤੁਹਾਨੂੰ ਪਤਾ ਈ ਆ ਹਰ ਚੀਜ਼ ਔਨਲਾਈਨ ਹੀ ਹੋਗੀ ਆ, ਅੱਜ-ਕੱਲ ਤਾ।
ਹਾਂਜੀ-ਹਾਂਜੀ, ਉਹ ਤਾ ਠੀਕ ਐ। ਤੁਹਾਡੀ ਗੱਲ ਵੀਰ ਜੀ ਪਹਿਲਾ ਪਤਾ ਕੀ ਐ, ਔਨਲਾਈਨ ਨਾ ਮੰਗਵਾ ਕੇ ਕਿ ਏਡੀ ਮਹਿੰਗੀ ਮਤਲਬ, ਆ ਸਮਝਲੋ ਜਿੱਦਾ ਆਪਾ, ਤਿੰਨ ਸੌ, ਚਾਰ ਸੌ, ਪੰਜ ਸੌ ਤੱਕ ਤਾ ਮੈਂ ਮੰਗਵਾ ਲੈਂਨੀ ਆ। ਉਸ ਤੋਂ ਬਾਅਦ ਨੀ ਮੈਂ ਕਦੇ ਮੰਗਵਾਇਆ, ਕਿਉਂਕਿ ਮੇਰੇ ਨਾਲ ਇੱਕ ਵਾਰ ਫਰੋਡ ਹੋਗਿਆ ਸੀ, ਤੇ ਮੈ ਉਸ ਉਹਤੋਂ ਬਾਅਦ ਮੰਗਵਾਇਆ ਈ ਨੀ।
ਅੱਛਾ-ਅੱਛਾ, ਨਹੀਂ ਤੁਸੀ
ਇੰਨੀ ਓ ਕਰਨੀ ਆ ਕਿ ਬਈ ਮੈਂ ਨਾ ਲਵਾਂ ਓਨਲਾਈਨ। ਤਾਂ ਹੀ ਤੁਹਾਨੂੰ ਮੈਂ ਸ਼ ਸੋਚਿਆ ਸ਼ਾਇਦ ਔਫਲਾਈਨ ਲਿਆ ਤੁਸੀਂ ਸੋਹਣਾ ਬੋਤ ਲੱਗ ਰੇਆ ਸੀ, ਰੰਗ ਈ ਬੋ ਸੋਹਣਾ ਲੱਗ ਰੇਆ ਸੀ ਤੁਹਾਡੇ ਤੇ ਓ ਬੋ ਸੋਹਣਾ ਲੱਗ ਰੇਆ ਸੀ। ਵੇਆ ਤੇ ਤੁਹਾਨੂੰ ਦੇਖਿਆ ਸੀ ਨਾ ਪਾਏ ਹੋਏ।
ਜਿਵੇਂ ਜਿਆਦਾ ਅਮਾਊਂਟ ਦਾ ਔਡਰ ਹੋਵੇ ਨਾ ਔਨਲਾਈਨ ਤੁਹਾਡਾ ਓ ਨਾ ਤੁਸੀਂ ਨਾ ਅ ਕੈਸ਼ ਔਨ ਡਿਲੀਵਰੀ ਕਰਿਆ ਕਰੋ ਉਦੇ ਤੇ। ਕੈਸ਼ ਔਨ ਡਿਲੀਵਰੀ 'ਤੇ ਵਧਿਆ ਆ ਜਾਂਦੇ ਪ੍ਰੋਡਕਟ ਤੇ ਮਤਲਬ ਉਦੇ ਤੇ ਨਾ ਪਤਾ ਲੱਗ ਜਾਂਦਾ ਕਿ ਪ੍ਰੋਡਕਟ ਕਿਵੇਂ ਤੇ ਅੱਜ-ਕੱਲ ਤਾਂ ਕੰਪਨੀਆਂ ਨੇ ਸਕੀਮ ਈ ਨਿਕਾਲੀ ਐ ਜਿਵੇਂ ਕੈਸ਼ ਔਨ ਡਿਲੀਵਰੀ ਤੁਸੀਂ ਕੀਤੀ ਨਾ ਤੇ ਜਦੋਂ ਓ ਮਤਲਬ ਜੇੜਾ ਡਿਲੀਵਰੀ ਬੋਆਏ ਔਡਰ ਦੇਣ ਆਊਗਾ ਤੁਸੀਂ ਪੈਲੇ ਨਾ ਉਨੂੰ ਚੈੱਕ ਕਰ ਸਕਦੇ ਓ ਖੋਲ ਕੇ ਕੀ ਔਡਰ ਤੁਹਾਡਾ ਮਤਲਬ ਉਈਓ ਐ ਨਾ
ਨਈ ਓ ਨੀ ਕਰਨ ਦਿੰਦੇ ਪਾ ਓ ਨੀ ਕਰਨ ਦਿੰਦੇ ਵੀਰ ਜੀ ਓ ਮਨਾ ਕਰ ਦਿੰਦੇ ਆ ਕੈਂਦੇ ਸਾਨੂੰ ਪਿੱਛੋਂ ਨੀ ਹੈਗਾ ਅਲੋਡ ਏ ਦਾ-ਦਾ ਨੀ ਤੁਸੀਂ ਕਰ ਸਕਦੇ ਤੁਸੀਂ ਪਾਰਸਲ ਲੋ ਤੁਸੀਂ ਪਾਰਸਲ ਫੜੋ ਔਰ ਪੈ, ਪੇ ਅੱਛਾ-ਅੱਛਾ ਕੇੜੀ ਕੰਪਨੀ ਭਾਅਜੀ?
ਹਾਂਜੀ-ਹਾਂਜੀ ਜਿਵੇਂ ਐਂ ਹੋਗੀ ਮੀਸੋ ਹੋਗੀ, ਇਨੇ ਕੀਤਾ ਏ। ਮਤਲਬ ਤੁਸੀਂ ਵੇਖ ਸਕਦੇ ਓ ਤੁਹਾਡਾ ਮਤਲਬ ਆ ਮਤਲ ਠੀਕ ਹੈਗਾ ਜਾਂ ਨਈ ਹੈਗਾ ਏ ਤੁਹਾਡਾ ਜੇ ਓ ਜ ਤੁਸੀਂ ਕਲਰ ਮੰਗਾਏ ਸੀ ਓ ਆਏ ਨੀ ਆਇਆ, ਓ ਫਿਰ ਆਤੋ ਆਤ ਤੁਸੀਂ ਵਾਪਸ ਵੀ ਕਰ ਸਕਦੇ ਓ। ਪੈਲਾਂ ਨੀ ਹੁੰਦਾ ਸੀ ਹੁਣ ਹੁਨੇ ਈ ਕੱਢਿਆ ਐ ਮਲਬ ਹੋਏ ਨੇ ਇੱਕ, ਇੱਕ-ਦੋ ਮ੍ਹੀਨੇ ਹੋਏ ਨੇ।
ਨਾ ਆ ਗੱਲ ਦਾ ਨੀ ਮੈਨੂੰ ਪਤਾ ਭਾਅਜੀ ਮੈਂ ਤਾਂ, ਤਾਂ ਤੁਸੀਂ ਵੈਸੇ ਕੇੜੀ ਐਪ ਤੋਂ ਮੰਗਵਾਇਆ ਸੀ?
ਮੈਂ ਤੋਂ ਉਦੇ ਤੋਂ ਮੰਗਾਇਆ ਸੀ ਆਪਣਾ ਜੇੜਾ ਐ ਨਾ ਮੀਸ਼ੋ ਏਦੇ ਤੇ।
ਅੱਛਾ ਮੀਸ਼ੋ ਤੋਂ ਮੰਗਵਾਇਆ ਸੀ, ਅੱਛਾ 'ਤੇ ਉਦੇ 'ਚ ਮਲਬ ਸਾਈਜ਼ ਵਗੈਰਾ ਦਾ ਕੁਛ ਈਸ਼ੂ ਸੀ ਜਾਂ ਕੋਈ ਈਸ਼ੂ ਨੀ ਆਇਆ ਤੁਹਾਨੂੰ।
ਨਈ-ਨਈ ਸਾਈਜ਼ ਦਾ ਕੋਈ ਈਸ਼ੂ ਨੀ ਆਇਆ ਕਿਉਂਕਿ ਮੈਂ ਨਾ ਮੈਨੂੰ ਪਤਾ ਐ ਕਿ ਮੈਂ ਜ਼ਿਆਦਾਤਰ ਮੀਸ਼ੋ ਤੋਂ ਈ ਮੰਗਾਣਾ ਕੱਪੜਾ।
ਮੈਨੂੰ ਪਤਾ ਐ ਕਿ ਮੇਰਾ ਸਾਈਜ਼ ਓ ਮੀਸ਼ੋ ਦਾ ਮਤਲਬ ਕੇੜਾ ਸਾਈਡ ਸਾਈਟ ਆਂਦਾ ਸ਼ੁਰੂ-ਸ਼ੁਰੂ 'ਚ ਤਾਂ ਇੱਕ ਅੱਧੀ ਵਾਰੀ ਲੂਜ ਜਾਂ ਹੋਇਆ ਮੈਨੂੰ। ਫਿਰ ਮੈਨੂੰ ਪਤਾ ਲੱਗਿਆ ਕਿ ਐ ਸਾਈਜ਼ ਮੈਨੂੰ ਮੀਸ਼ੋ ਦਾ ਫਿੱਟ ਬੈਦਾ ਏ। ਫਿਰ ਮੈਂ ਉਈ ਕੱਪੜਾ ਮੰਗਾਦਾ ਉਦੇ ਤੇ ਹਾਂਜੀ ਸਾਈਜ਼ ਉਸ ਹਿਸਾਬ ਨਾਲ।
ਪਤਾ ਕੀ ਐ ਮੀਸ਼ੋ ਦੀ ਕੁਆਲਿਟੀ ਮੈਂ ਅ ਓ ਨੀ ਕਰਦੀ ਮਤਲਬ ਪੈ ਮੈਂ ਫਲਿਪਕਾਰਟ ਜਾਂ ਐਮਾਜ਼ੋਨ ਅ ਬੈ ਬੈਸਟ ਐ ਮਿੰਤਰਾ ਤੋਂ। ਪਰ ਏ ਬਟ ਐ ਕਿ ਕੀ ਮਤਲਬ ਤੁਹਾਨੂੰ ਦੇਖਿਆ ਸੀ ਤਾਂ ਮੈਨੂੰ ਸੋਹਣਾ ਲੱਗਿਆ ਸੀ ਤਾਂ ਮੈਂ ਮੇਰਾ ਪੁੱਤਰ ਕੈਂਦਾ ਐ ਕਿ ਬਾਈ ਉਦੇ ਕੋਲ ਭਾਅਜੀ ਕੋਲ ਪੁੱਛਣਾ ਉਨਾਂ ਨੇ ਕਿ ਥੋਂ ਮੰਗਾਇਆ ਸੀ ਕਲਰ ਬੋ ਸੋਹਣਾ ਲੱਗ ਰੇਆ ਸੀ ਤੁਹਾਡੇ ਤੇ।
ਹਾਂਜੀ ਬਸ ਐ ਵੀ ਲੱਗਣ ਦੀ ਗੱਲ ਹੁੰਦੀ ਏ ਮਤਲਬ ਕਦੇ ਕੱਪੜਾ ਇਝ ਆ ਜਾਂਦਾ ਏ ਨਾ ਭਾਵੇਂ ਕਿਸੇ ਕੈੜੇ ਵੀ ਐਪ ਤੋਂ ਮੰਗਾਓ ਓ ਸੋਹਣਾ ਲੱਗਦਾ ਐ ਪਾ ਕੇ ਉਈ ਗੱਲ ਹੈਗੀ ਏ। ਕਦੇ ਵਧੀਆ ਤੇ ਵਧੀਆ ਐਪ ਤੋਂ ਵੀ ਮੰਗਾਲੋ ਤਾਂ ਵੀ ਵਧੀਆ ਨੀ ਲੱਗੁਗਾ ਐਵੇਂ ਹੁੰਦੈ ਬਸ।
ਹਾਂਜੀ-ਹਾਂਜੀ ਆ ਤੇ ਹੈ 'ਤੇ ਵੈਸੇ ਭਾਅਜੀ ਤੇ ਅਗਰ ਅਸੀਂ ਔਫ ਲਾਈਨ ਲੈਣਾ ਹੋਵੇ ਕਿੱਥੋਂ ਦੀ ਤਾਂ ਕਿੱਥੋਂ ਬੈਸਟ ਰਹੇਗਾ।
ਔਫਲਾਈਨ ਤੁਸੀਂ ਮਤਲਬ ਸ਼ੋਅਰੂਮ ਹੈਗਾ ਹੈ ਉੱਥੇ ਵੇਖ ਲਓ ਤੁਸੀਂ ਐ। ਆਪਣਾ ਮਾਈ ਇੰਡੀਆ। ਇੱਥੇ ਹੈਗਾ ਏ ਆਪਣਾ ਤਰਨ ਤਾਰਨ ਰੋਡ ਤੇ ਹੈਗਾ ਏ ਮਾਈ ਇੰਡੀਆ ਸ਼ੋਅ ਰੂਮ ਉੱਥੇ ਬਹੁਤ ਵਧੀਆ। ਕੱਪੜੇ ਮਿਲਦੇ ਨੇ ਸਾਰੇ ਸ਼ੋਰੂਮ ਮਤਲਬ ਸਾਰੀ ਕੁਆਲਿਟੀ ਹੈਗੀ ਆ ਉਹਨਾਂ ਦੇ ਕੋਲ।
ਤੇ ਕੋੋਲ ਮੀਨਾ।
ਹਾਂ ਮੀਨਾ ਮਾਰਕੀਟ ਦੇ ਕੋਲ ਉੱਥੇ ਹੀ ਹਾਂਜੀ- ਹਾਂਜੀ ਮੀਨਾ ਮਾਰਕੀਟ ਦੇ ਕੋਲ।
ਅੱਛਾ-ਅੱਛਾ ਹਾਂ ਉੱਥੇ ਉੱਥੇ ਵੀ ਮੈਨੂੰ ਕਿਸੇ ਨੇ ਦੱਸਿਆ। ਹਾਂਜੀ-ਹਾਂਜੀ ਉੱਥੇ ਵੀ ਮੈਨੂੰ ਕਿਸੇ ਨੇ ਦੱਸਿਆ ਹੈ ਕਿ। ਤੁਸੀਂ ਉੱਥੋਂ ਦੀ ਮੰਗਵਾ ਸਕਦੇ ਹੋ।
ਪਜਾਮੇ ਆਊਟਲੈਟ ਪੂਰਾ ਫੈਮਲੀ ਦੇ। ਕੱਪੜੇ ਮਿਲ ਜਾਂਦੇ ਨੇ ਬੱਚੇ ਤੋਂ ਲੈ ਕੇ ਵੱਡ ਜਿੰਨਾ ਵੱਡਾ ਹੋਵੇ ਸਭ ਦੇ ਮਿਲ ਜਾਓਗੇ ਤੁਹਾਨੂੰ। ਛੋਟੇ ਤੋਂ ਛੋਟੇ ਬੱਚੇ ਤੋਂ ਲੈ ਕੇ ਅਲੱਗ-ਅਲੱਗ ਡਿਪਟਮੈਂਟ ਬਣਾਏ ਨੇ ਉਹਨਾ ਸ਼ੋਰੂਮ ਤੇ।
ਨਹੀਂ ਓ ਇਹ ਅਸਟਿਚਡ ਜਿਵੇਂ ਰੇਡੀਮੇਡ ਗਾਰਮੈਂਟਸ ਹਾਂਜੀ। ਰੇਡੀਮੇਡ ਗਾਰਮੈਂਟਸ।
ਹਾਂਜੀ ਅੱਛਾ-ਅੱਛਾ। ਅੱਛਾ-ਅੱਛਾ-ਅੱਛਾ ਆਹ ਵਧੀਆ ਫੇਰ ਤੇ ਇਹ ਪਤਾ ਕੀ ਹੈ। ਅੱਜ ਕੱਲ੍ਹ ਸਟੀਿਚਿੰਗ ਦੇ ਵਿੱਚ ਹੀ ਭਾਜੀ ਇੰਨਾ ਪੈਸਾ ਲੱਗ ਜਾਂਦਾ ਹੈ ਇੰਨਾ ਜਿਆਦਾ। ਤਾਂ ਕੱਪੜਾ ਨੀ ਹੁੰਦਾ ਜਿੰਨੀ ਸਟੀਚਿੰਗ ਲੱਗ ਜਾਂਦੀ ਹੈ ਸਾਡੀ ਸਿਲਾਈਆਂ। ਬਹੁਤ ਮਹਿੰਗੀਆਂ ਹੋ ਗਈਆਂ ਨੇ ਹਾਂਜੀ-ਹਾਂਜੀ ਬਹੁਤ ਮਹਿੰਗੀਆਂ ਹੋ ਗਈਆਂ ਸਿਲਾਈਆਂ ਤੇ। ਅੱਛਾ ਤੇ ਮੇਰੇ ਦੋਨੋ ਕਾਕੇ ਦਾ ਨਾਪ ਸਾਈਜ਼ ਉੱਥੇ ਮਿਲਜੂਗਾ।
ਹਾਂਜੀ- ਹਾਂਜੀ ਮੈਂ ਕਹਿ ਤਾ ਨਾ ਪੂਰੀ ਫੈਮਿਲੀ ਦਾ ਹੀ ਮਤਲਬ ਜਿਵੇਂ ਏ। ਛੋਟੇ ਦਾ ਵੀ ਵੱਡੇ ਦਾ ਵੀ ਦੋਵਾਂ ਦਾ ਹੀ ਮਿਲ ਜਾਊਗਾ ਤੁਹਾਡਾ ਵੀ ਮਿਲ ਜਾਊਗਾ ਸਟੀਚਿੰਗ ਜਿਵੇਂ। ਕੁੜਤੀਆਂ ਹੁੰਦੀਆਂ ਨੇ ਨਾ ਅੱਜ ਕੱਲ੍ਹ ਚੱਲਦੀਆਂ ਨੇ ਹਾਂਜੀ-ਹਾਂਜੀ ਲੇਡੀਜ਼ ਦਾ ਵੀ ਹੈਗਾ ਹਾਂਜੀ। ਉਹ ਲਉਂਦੇ ਨਾ ਮਤਲਬ ਵੱਖਰੇ-ਵੱਖਰੇ ਡਿਪਾਰਟਮੈਂਟ ਹੈਗੇ ਨੇ ਸਭ। ਹਾਂ ਮਲਟੀ ਸਟੋਰ ਡਿਪਾਰਟਮੈਂਟ ਬਣਾਏ ਨੇ ਉਹਨਾਂ ਨੇ ਵੱਖਰੇ ਹਾਂਜੀ। ਮਤਲਬ ਕਿਡਸ ਦਾ ਡਿਪਾਰਟਮੈਂਟ ਵੱਖਰਾ ਹੈ ਲੇਡੀਜ਼ ਦਾ ਵੱਖਰਾ ਹੈ ਜੈਂਟਸ ਦਾ ਵੱਖਰਾ ਹੈ ਵੱਡਿਆ ਦਾ।
ਆਹ ਵਧੀਆ ਫੇਿਰ ਇੱਕੋ ਹੀ ਜਗ੍ਹਾ ਤੇ ਇੱਕੋ ਹੀ ਥਾਂ ਤੇ ਸਾਨੂੰ ਮਿਲ ਜੇ। ਉਹ ਵਧੀਆ ਥਾ ਥਾ-ਤੇ ਧੱਕੇ ਨਹੀ ਖਾਣੇ ਪੈਣੇ ਸਾਨੂੰ।
ਹਾਂਜੀ-ਹਾਂਜੀ-ਹਾਂਜੀ। ਸਗੋਂ ਉਹਨਾਂ ਨੇ ਨਾ ਇੱਕ। ਪਰਵੀ ਨਾਲੇ ਰੱਖੇ ਐ ਜਿਵੇਂਂ ਆਉਏ ਨੀ ਹੁੰਦੇ ਜਿਵੇਂ, ਜਿਵੇਂ ਵਿਆ ਵਿਆਹ 'ਚ ਲੈਂਦੇ ਨੇ। ਤੇ ਮਤਲਬ ਲਹਿੰਗੇ ਵਗੈਰਾ ਅਤੇ ਗਾਊਨ ਵਗੈਰਾ ਤੇ ਨਾਲੇ। ਉਹਨਾਂ ਨੇ ਰੈਂਟ ਦਾ ਵੀ ਰੱਖਾ ਸਿਸਟਮ ਉੱਥੇ ਹੀ।
ਅੱਛਾ ਪਰ ਲੋਕੀ ਮਤਲਬ। ਰੈਂਟ 'ਤੇ ਵੀ ਲੈ ਸਕਦੇ ਆ ਕੋਈ ਕਾਹਲੀ ਚੋ ਕੋਈ ਫੰਕਸ਼ਨ ਹੋਏ ਕੁਛ ਹੋਏ ਤਾਂ ਬੰਦਾ ਲੈ ਸਕਦਾ। ਆਰਾਮ ਨਾਲ।
ਹਮ-ਹਮ ਕਿਉਂਕਿ ਪਤਾ ਕੀ ਹੁੰਦਾ ਹੈ ਜਿਵੇਂ ਹਾਂਜੀ। ਇੱਕ ਵਾਰ ਕੋਈ ਕੱਪੜਾ ਲੈਵੋ ਨਾ ਉਹ ਫਿਰ ਪਾਇਆ ਨਹੀ ਜਾਂਦਾ ਬਾਅਦ ਚੋ ਲੇਡੀਜ਼ ਤਾਂ ਖਾਸ ਕਰ ਹੀ ਹੁੰਦਾ ਤੁਹਾਨੂੰ। ਪਤਾ ਹੇਣਾ
ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਤੁਸੀਂ ਸਹੀ ਕਹਿ ਰਹੇ ਹੋ ਹਾਂਜੀ ਆਹ ਤਾਂ ਹੈ।
ਹਾਂਜੀ।
ਆਹ ਵਧੀਆ ਰੈਂਟ ਤੇ ਵੀ ਹਾਂਜੀ ਆਹ ਵਧੀਆ। ਵਧੀਆ ਰੈਂਟ ਤੇ ਵੀ ਲੈਲੋ ਆਪਣਾ ਔਰ ਇੱਕੋ ਹੀ ਥਾਂ। ਸਾਰਾ ਕੁਛ ਮਿਲਜੂਗਾ ਆ ਵਧੀਆ ਦੱਸਿਆ ਤੁਸੀਂ ਪਾਜੀ ਮੇਨੂੰ ਤੇ ਤੇ ਆਹ ਮੀਨਾ ਮਾਰਕੀਟ ਦੇ ਜੇੜੀ ਸਾਹਮਣੇ ਗਲੀ ਜਾ ਰੀ ਐ ਅੰਦਰ ਓਥ
ਓ ਹਾਂਜੀ, ਹਾਂਜੀ-ਹਾਂਜੀ ਉਸ ਸਾਮਣੇ ਗਲੀ ਜਾ ਰੀ ਏ ਨਾ ਓਥੇ ਮਤਲਬ ਕੋਨੇ ਤੇ ਓ ਗੋਲ- ਗੱਪੇ ਵਾਲਾ ਈ ਖੜਾ ਹੁੰਦਾ ਏ। ਓ ਹਾਂਜੀ-ਹਾਂਜੀ ਓਈ ਓਥੇ ਕਰ ਕੇ ਆਈ। ਓਣਾ ਦੇ ਬਸ ਗੋਲ-ਗੱਪੇ ਆਂਦੇ ਨੇ ਮਤਲਬ ਤਿੰਨ-ਚਾਰ ਦੁਕਾਨਾਂ ਛੱਡ ਕੇ ਈ ਅੱਗੇ ਹੈਗਾ ਜੀ ਮਤਲਬ ਜਿੱਥੇ ਗੋਲ-ਗੱਪੇ ਦੀ ਰੇੜੀ ਖੜੀ ਹੁੰਦੀ ਐ ਓਥੇ ਤੁਸੀਂ ਤਿੰਨ-ਚਾਰ ਦੁਕਾਨਾਂ ਛੱਡ ਨਾ ਓ ਬੜਾ ਵਦਾ ਤੇ ਵੱਡਾ ਜੇਆ ਸ਼ੋਰੂਮ ਏ
ਹਾਂਜੀ-ਹਾਂਜੀ ਠੀਕ ਏ, ਕੋਈ ਨੀ ਤੇ ਓਥੇ ਆਪ ਹਾਂ ਮਤਲਬ ਜਿੱਦਾਂ ਮਰਜ਼ੀ ਲੈ ਸਕਦੇ ਆਂ ਹੈਨਾ ਦੋਨੋ ਕਾਕਾਾਂ ਦਾ ਵੀ ਠੀਕ ਏ ਤੁਸੀਂ ਵਧੀਆ ਦੱਸਤਾ ਸਾਨੂੰ। ਮੈਂ ਤੇ ਬੜੀ ਪਰੇਸ਼ਾਨ ਹੋ ਰੀ ਸੀ। ਮੈਂ ਕੇਆ ਕਿ ਮੰਗਾਈਏ ਆਪਾਂ ਹੁਣ ਤੁਸੀਂ ਤੇ ਮੇਰੀ ਸਾਰੀ ਸੋਲ ਵੀ ਕਰਤੀ। ਰਊ-ਰਊ ਕਿ ਬਈ ਨਈ ਓਥੋਂ ਤੁਆਨੂੰ ਮਿਲ ਜੂਗਾ ਇੱਕ ਵਾਰ ਜਾ ਕੇ ਟਰਾਈ ਕਰਨੇ ਆ। ਓਦਾ ਤੇ ਵੈਸੇ ਆਪਾਂ ਨੇ ਕਾਫੀ ਕੁਛ ਅੰਬਾਲੇ ਤੋਂ ਵੀ ਕੀਤੀ ਐ ਸ਼ੋਪਿੰਗ
ਅਛਾ-ਅਛਾ-ਅਛਾ।
ਤੇ ਓ ਪੈਂਟ-ਕੋਟ ਹਾਂਜੀ, ਪੈਂਟ-ਕੋਟ ਸ਼ਗਨ ਵਾਸ ਤੇ ਚਾਇਦਾ ਸੀ। ਵਿਆਹ ਵਾਸਤੇ ਤੇ ਹੋ ਗਿਆ ਬੱਚਿਆਂ ਦਾ।
ਹਾਂਜੀ, ਨੀ-ਨੀ ਮਿਲ ਜਾਊਗਾ ਓਥੇ ਸ਼ਗਨ ਵਾਸਤੇ ਤਾਂ ਬੋਤ ਮਤਲਬ ਸ਼ਗਨ ਵਿਆਹ ਵਾਸਤੇ ਤਾਂ ਬੋਤ ਆਇ- ਟਮਾ ਹੈਗੀਆ ਓਥੇ ਬੋਤ ਜਾਦਾ। ਮਤਲਬ ਖਾਲੀ ਕੋਟ-ਪੈਂਟ ਈ ਨੀ ਜਿਵੇਂ ਅੱਜ-ਕੱਲ ਨੀ ਚੱਲਦੇ ਓ ਕੋਫਕੋਨ ਚਲਦੇ ਨੇ, ਜਿਵੇਂ ਅਫਗਾਨੀ ਸੂਟ ਚੱਲ ਰੇ ਨੇ ਯਾਂ ਫਿਰ ਹੋਰ ਵੀ ਬੜੀਆਂ ਆਈਟਮਾਂ ਚੱਲਦੀਆਂ ਨੇ ਲੋਂਗ ਕੁੜਤਾ ਚੱਲ ਰੇਆ ਏ ਓ ਵੀ ਬੜੇ ਡਿਜ਼ਾਇਨ ਚੱਲਦੇ ਨੇ। ਹਾਂਜੀ-ਹਾਂਜੀ।
ਤੇ ਤੁਸੀਂ ਕੈ ਰੇ ਓ
ਹੂੰ-ਹੂੰ-ਹੂੰ ਅੱਜ ਅ ਜੇੜੀ ਨਈਂ-ਨਈ, ਅੱਜ-ਕੱਲ ਚੀਜ਼ਾਂ ਚੱਲੀਆਂ ਨੇ ਓ ਵੀ ਐ
ਹਾਂਜੀ-ਹਾਂਜੀ।
ਹੂੰ।
ਪਰ ਨਾ ਓ ਬੱਚੇ ਕੈ ਰੇ ਸੀ ਕਿ ਪੈਂਟ-ਕੋਟ ਦੇਖਣਾ ਸ਼ਗਨ ਵਾਸ- ਤੇ ਮੈਂ ਹਾਂਜੀ-ਹਾਂਜੀ ਲਿਕਿਉ ਇਸ ਪੈਂਟ-ਕੋਟ ਐਵਰਗ੍ਰੀਨ ਐ, ਜਦੋਂ ਮਰਜ਼ੀ ਪਾਲੋ ਫੈਸ਼ਨ ਆਊਟ ਈ ਨੀ ਹੁੰਦਾ। ਆਹ ਜੇੜੀ ਨਈ ਡਰੈੱਸਾਂ ਆਈਆਂ ਬਲੂਨ ਵਾਲੀਆਂ ਦੂਜੀਆਂ ਜੇੜੀ ਤੁਸੀਂ ਕੈ ਰੇ ਓ ਵੈਸਟਰਨ ਓ ਨਾ ਪਾਜੀ ਜਲਦੀ ਆਊਟ ਹੋ ਜਾਂਦੀਆਂ ਨੇ ਤੇ
ਹਾਂ-ਹਾਂ, ਓ ਤਾਂ ਗੱਲ ਹੈਗੀ ਓਨਣਾ ਐਦਾ ਤਾਂ ਮਤਲਬ ਐ ਹੈਗਾ ਐ ਕਿ ਅੱਜ ਚੱਲੀ ਕੱਲ ਨੀ ਹੈਗੀ।
ਹਾਂਜੀ-ਹਾਂਜੀ, ਹਾਂਜੀ ਫਿਰ ਫੈਸ਼ਨ ਆਊਟ ਹੋ ਜਾਂਦਾ ਐ ਫਿਰ ਬੱਚੇ ਪਾਦੇ ਦੇ ਹੈ ਨੀ ਤਾਂ ਕਰਕੇ ਐ ਫਿਰ
ਕੋਟ-ਪੈਂਟ ਆਪਣੀ ਓ ਐਵਰਗ੍ਰੀਨ ਹੁੰਦੀ ਏ ਮਤਲਥ ਕੋਈ ਵਿਆ-ਵਿਊ ਅਹੋਵੇ ਕਿਸੇ ਈ ਮਤਲਬ ਦੋ ਸਤ-ਯਾਰਾਂ ਦਾ ਵਿਆਹ ਆ ਜਾਂਦਾ ਏ। ਓਦੇ ਚ ਪਾਲੋ ਓ ਤਾਂ ਵੀ ਚੱਲ ਜਾਊਗੀ। ਹਾਂਜੀ ਹੂੰ-‌ ਹੂੰ।
ਚਲੋ ਵੀਰ ਜੀ ਤੁਸੀਂ ਦੱਸਿਆ ਬੋਤ-ਬੋਤ ਧੰਨਵਾਦ। ਤਾਡਾ ਆਣਾ-ਲਾਣਾ ਚੱਕਰ ਕਦੀ। ਹਾਂਜੀ ਚਲ ਠੀਕ ਐ ਸ਼ਸ੍ਰੀ ਕਾਲ ਜੀ। ਹਾਂਜੀ
ਮੈਂ ਕੇਆ ਲੰਗਰ-ਪਾਨੀ ਹੋ ਗਯਾ ਤੁਆਡਾ?
ਹਾਂਜੀ-ਹਾਂਜੀ, ਲੰਗਰ ਪਾਨੀ ਹੋ ਗਯਾ ਹਾਂਜੀ।
ਠੀਕ ਐ, ਠੀਕ ਓਕੇ।
ਸ਼ਸ਼ੀ ਕਾਲ ਜੀ।
ਓਕੇ, ਸਸ਼ੀ ਕਾਲ ਜੀ।